ਹੈਲੋ-ਹੈਲੋ ਸਤਿ ਸ਼੍ਰੀ ਅਕਾਲ ਜੀ ਠੀਕ ਓ
ਹਾਂਜੀ-ਹਾਂਜੀ ਤੁਸੀਂ ਦੱਸੋ
ਬਸਜੀ ਵਧੀਆ ਜੀ ਹੋਰ ਕੀ ਕਰਦੇ ਸੀ
ਕੁਛ ਨੀ ਚਾਹ ਪੀ ਰਹੇ ਸੀ ਹੁਣੇ ਚਾਹ ਪੀਤੀ ਆ ਹਾਂਜੀ ਫ੍ਰੀ ਤੇ
ਕੋਈ ਡਾਇਟ ਪਲੈਨ ਫੋਲੋ ਕਰਦੇ ਹੋ ਤੁਸੀਂ
ਨਹੀਂ ਡਾਇਟ ਪਲੈਨ ਫੋਲੋ ਤਾਂ ਨਈ ਕਰਦੀ
ਆਪਣਾ ਜਿੰਮ ਵਗੈਰਾ ਵੀ ਨਹੀਂ ਫੋਲੋ ਕਰਦੇ ਕੁਛ ਫਿਟਨਸ ਵਗੈਰਾ ਦੇ ਲਈ
ਟਇਮ ਹੀ ਨਹੀਂ ਮਿਲਦਾ ਇਨਾ ਕਿਆ ਜਿੰਮ ਕਰੋ ਰ ਕਿਆ ਡਾੲਟ ਫਾਲੋ ਕਰੋ
ਨਹੀਂ ਨਹੀਂ ਫਿਟਨੈਸ ਤਾਂ ਜ਼ਰੂਰੀ ਅੱਜ ਕੱਲ ਦੇ ਟਾਈਮ ਬਹੁਤ ਆਪਣਾ
ਇਹ ਤਾਂ ਹੈ ਖੈਰ ਫਿਟਨੈਸ ਤਾਂ ਜ਼ਰੂਰੀ ਏ
ਹਮ- ਖਾਣ ਪੀਣ ਦਾ ਵੀ ਅੱਜ ਕੱਲ੍ਹ ਇਹ ਹੋਨਾ ਚਾਹੀਦਾ ਆ ਹੋ ਮਿਲਾਵਟਾਂ ਆਉਂਦੀਆਂ ਫਾਸਟ ਫੂਡ ਬੰਦ ਰੱਖਣਾ ਚਾਹੀਦਾ
ਫਾਸਟ ਫੂਡ ਤੇ ਆਪਾਂ ਖਾਂਦੇ ਨਹੀਂ ਬਹੁਤ ਘੱਟ ਕਦੀ ਹੋ ਗਿਆ ਸਾਲ ਛੇ ਮਹੀਨੇ ਚ ਖਾ ਲਿਆ ਖਾ ਲਿਆ ਮ ਅਸੀ ਨੀ ਖਾਂਦੇ ਬਸ ਦਾਲ ਰੋਟੀ ਹੋਰ ਕਿਆ
ਤੁਸੀਂ ਦੱਸੋ
ਬਸ ਜੀ ਆਪਾਂ ਵੀ ਆਪਣਾ ਫਿਟਨੈਸ ਨੂੰ ਲੈ ਕੇ ਹੈ ਥੋੜਾ ਜਿਹਾ ਫਿਟਨੈਸ ਤੇ ਆਪਣਾ ਡਾਇਟ ਵਗੈਰਾ ਵੀ ਕਰਦੇ ਆ ਜ ਜਿੰਮ ਵਗੈਰਾ ਵੀ ਜੁਇਨ ਕੀਤੀ
ਹੋਣਾ ਵੀ ਚਾਹੀਦਾ ਹੈ ਬਸ ਹਾਂ ਕਰਨਾ ਸਟਾਰਟ ਕਰਾਂਗੀ ਸੋਚ ਤਾਂ ਰਹੀ ਸੀ ਕਰਾਂਗੇ ਯੋਗਾ
ਯੋਗਾ ਕਰਿਆ ਕਰੋ ਜ਼ਰੂਰੀ ਆ ਅੱਜ ਕੱਲ੍ਹ ਦੇ ਸਿਹਤ ਸਹੀ ਹੋਏ ਬੰਦੇ ਦੀ ਤਾਂ ਹੀ -
ਹਾਂਜੀ ਹਾਂਜੀ ਇਹ ਤਾਂ ਫਿਰ ਹੋਰ ਤੁਸੀਂ ਚਾਹ ਵਗੈਰਾ ਪੀ ਲੀ
ਹਾਂਜੀ ਮੰਨੀ ਸਭ ਕੁਛੱਸ ਰਿਹਾ
ਜਾਂ ਚਾਹ ਨੀ ਪੀਂਦੇ ਪ੍ਰੋਟੀਨ ਸ਼ੇਕ ਵਗੈਰਾ ਪੀਂਦੇ ਓ
ਹਾਂਜੀ -ਹਾਂਜੀ ਨਹੀਂ ਸਵੇਰੇ ਤੇ ਆਪਣਾ ਦੁੱਧ ਵਗੈਰਾ ਈ ਜਾਂ ਕਦੀ ਕਦਾਰ ਹੋ ਗਿਆ ਬਾਕੀ ਖਾਣ ਪੀਣ ਦਾ ਹਨਾ ਥੋੜਾ ਜਿਹਾ ਅਵੋਇਡ ਕਰੀ ਦਾ ਐਵੀ ਸਮਾਨ
ਅੱਛਾ ਜੀ
ਹਾਂਜੀ ਹਾਂਜੀ
ਤਾਂ ਡਾਇਟ ਪਲਾਨ 'ਚ ਤੁਸੀਂ ਕੀ ਕੀ ਲੈਂਦੇ ਓ
ਹੂੰ ਡਾਇਟ ਪਲੈਨ ਚ ਜਿੱਦਾਂ ਕਿ ਸਵੇਰੇ ਆਪਣਾ ਸ਼ੇਕ ਪੀ ਲਿਆ ਬਨਾਨਾ ਸ਼ੇਕ ਫੇਰ ਗਿਆਰਾਂ ਕੁ ਆਪਣਾ ਜਿੱਦਾਂ ਰਾਜਮਾਂ ਤੇ ਆਪਣਾ ਦਾਲ ਦਾਲ ਨੂੰ ਬੋਇਲ ਕਰਕੇ ਨਾ ਰਾਜਮਾਂ ਛੋਲੇ ਚਣੇ ਬੋਇਲ ਕਰਕੇ ਉਹ ਖਾ ਲਏ ਹਾਂਜੀ ਸੈਲਡ ਪਾ ਕੇ ਵਿੱਚ
ਅੱਛਾ ਸੈਲਡ ਦਾ ਸੈਲਡ ਕਰ ਬਣਾ ਕੇ
ਹਾਂਜੀ ਹਾਂਜੀ ਹਾਂਜੀ ਪੀਨਟ ਵਗੈਰਾ ਕੇ ਉਹਦੇ ਨਾਲ ਹੀ ਇੱਕ ਰੋਟੀ ਇਕ ਜਾਂ ਦੋ ਰੋਟੀ ਖਾ ਲੀ, ਫਿਰ ਉਸ ਤੋਂ ਬਾਅਦ ਹਾਂਜੀ। ਦਿਨ ਚ ਚਾਰ ਕੁ ਲੀਟਰ ਤੇ ਪਾਣੀ ਜ਼ਰੂਰੀ ਐ ਰੱਖਿਆ ਹੈਗਾ। ਹੁਣ ਗਰਮੀ ਵੀ ਵ
ਹਾਂਜੀ। ਗਰਮੀ ਤਾਂ ਬਹੁਤ ਐ।
ਨਾਲੇ ਦੁਪਹਿਰ ਦੇ ਟਾਈਮ ਥੋੜ੍ਹੇ ਜਿਹੇ ਚਾਵਲ ਤੇ ਫੀਡ ਸੈਲਡ ਖਾ ਰਿਹਾ।
ਅੱਛਾ। ਊ ਚੋਲ ਜਾਣੇ ਚ, ਉਹ ਕਿਹੜੇ ਅ ਕਿੱਦਾਂ ਪਾ ਖਾਂਦੇ ਓ ਉਬਲੇ ਹੋਏ?
ਨਹੀਂ ਕੋਈ ਵੀ ਦਾਲ ਬਣਵਾ ਕੇ ਨਾ। ਉਬਲੇ ਹੋਏ ਚੌਲ ਕੋਈ ਵੀ ਦਾਲ ਬਣਵਾ ਕੇ, ਉਹਦੇ ਨਾਲ ਖਾ ਲੈ। ਨਾਲ ਸੈਲਡ ਰੱਖ ਲਿਆ। ਨਿੰਬੂ-ਨਿੰਬੂ ਪਾ ਲਿਆ।
ਅੱਛਾ
ਫਿਰ ਸ਼ਾਮ ਨੂੰ ਸ਼ਾਮ ਨੂੰ ਥੋੜਾ ਜਹਾ ਲਾਈਟ ਖਾ ਕੇ ਫਿਰ ਜਿਮ ਕਰ ਰਹੇ। ਫਿਰ ਆ ਕੇ ਮੇਰੇ ਲਿਏ, ਐੱਗ ਵਗੈਰਾ ਖਾ ਲਿਏ।
ਅੱਛਾ
ਫਿਰ ਰਾਤ ਦਾ ਜੋ ਘਰੇ ਬਣਿਆਂ ਹੋਇਆ। ਉਹ ਖਾ- ਪੀ ਕੇ ਆਪਣਾ ਥੋੜੀ ਬਹੁ ਕਰਕੇੰ
ਰਾਤੀ ਤੇ ਕਹਿੰਦੇ, ਬਸ ਰੋਟੀ ਘੱਟ ਹੀ ਖਾਣੀ ਚਾਹੀਦੀ ਐ। ਸ਼ਾਮੀ ਛੇ ਵਜੇ ਤੱਕ ਖਾ ਲੋ। ਛੇ-ਸੱਤ ਵਜੇ ਤੱਕ। ਉਸ ਤੋਂ ਬਾਅਦ ਨਾ ਕੁਛ ਖਾਓ।
ਅੱਠ ਵਜੇ ਖਾਈ ਦੀ ਰੋਟੀ, ਇੱਕ-ਅੱਧੀ ਚਪਾਤੀ ਦੋ ਖਾ ਕੇ ਫਿਰ ਥੋੜੀ ਜੀ ਵੋਕ ਕਰਕੇ, ਦਸ ਵਜੇ ਤੱਕ ਫਿਰ ਥੋੜੀ ਵੋਕ ਕਰਕੇ
ਠੀਕ ਹੈ ਜੀ।
ਹੋਰ ਤੇ ਛੁੱਟੀਆਂ ਚ ਗੇ ਨੀ ਕਿੱਧਰ ਘੁੰਮਣ?
ਕਿੱਥੇ ਛੁੱਟੀਆਂ ਚ ਘੁੰਮਣ, ਗਰਮੀ ਇੰਨੀ ਪੈ ਰਹੀ ਐ। ਕਿੱਥੇ ਘੁੰਮਣਾ। ਗਰਮੀ ਬਹੁਤ ਪੈ ਰਹੀ ਐ।
ਨੀ ਚਲੇ ਜਾਣਾ ਸੀ। ਪਹਾੜਾ ਦੀ‌ ਸੈ਼ਰ ਕਿਸ ਨਾਲ।
ਦੇਖੋ, ਸੋਚ ਸੋਚ ਰਹੇ ਹ ਹਰਿਦੁਆਰ ਕਿਤੇ ਜਾਣ ਵਾਸਤੇ। ਹਰਿਦੁਆਰ ਘੁੰਮ ਆਈਏ।
ਹੋਰ ਬੱਚੇ ਜੀ, ਬੱਚੇ ਕਿਹੜੀ ਕਲਾਸ ਬੱਚੇ ਕਿਹੜੀ ਕਲਾਸ ਚ ਪੜਦੇ ਐ।
ਬੱਚੇ ਤੇ, ਪੜ ਰਹੇ ਨੇ ਬੱਚੇ ਮੇਰੇ
ਕਿਹੜੀ ਕਲਾਸ ਚ ਪਾੜਦੇ ਨੇ?
ਬੱਚਿਆਂ ਨੇ ਤੇ ਕਰ ਲਈਏ ਗ੍ਰੈਜੂਏਸ਼ਨ।
ਅੱਜ ਨੀ ਉਠਿਆ।
ਹਾਂ। ਵੱਡੇ ਨੇ ਬੱਚੇ
ਮੇਰੀ ਹੁਣੇ ਗ੍ਰੈਜੂਏਸ਼ਨ ਹੋਈ ਪੀਛੇ। ਦੋ ਸਾਲ ਪਹਿਲਾਂ ਕੀਤੀ ਮੈਂ ਗ੍ਰੈਜੂਏਸ਼ਨ
ਅੱਛਾ
ਹੁਨ ਘਰੇ ਆਪਣਾ ਥੋੜ੍ਹਾ ਬਹੁਤਾ ਬਿਜਨਸ ਆਈ ਬੀਕੋਮ ਕੀਤੀ ਸੀ। ਜੋਬ ਵਗੈਰਾ ਘਰੇ ਥੋੜਾ ਬਹੁਤਾ ਵੀਕਨਸ ਹੈ।
ਅੱਛਾ, ਅੱਛਾ ਠੀਕ ਹੈ। ਹਾਂ। ਤੁਸੀਂ ਦੱਸੋ। ਘਰ ਸਭ ਵਧੀਆ।
ਹਾਂ
ਤਾਂ ਹੁਣ ਅੱਗੇ ਕਿਆ ਕਰਨਾ ਤੁਸੀਂ?
ਬਸ ਬਿਜਨਸ ਈ ਗਰੋ ਈ ਕਰਨਾ ਆ। ਅੱਗੇ ਤੇ ਹੁਣ ਵਿਆਹ ਕਰਾਉਣਾ ਆ।
ਅੱਛਾ। ਗੱਲਬਾਤ ਚੱਲ ਰਹੀ ਹੈ ਕਿਤੇ?
ਹਮ
ਚਲੋ ਵਧੀਆ
ਚਲਾਣੀ ਹੈ ਬਸ ਇੱਕੀ ਸਾਲ ਹੋਰ ਚਲਾਣੀ
ਅੱਛਾ ਅੱਛਾ
ਅ ਘੁੰਮਣਾ ਕੀ ਆਪਣਾ, ਪਹਾੜਾਂ ਜਾਇਆ ਕਰੋ ਘੁੰਮਣ ਤਿਉਹਾਰ ਦੁਹਾਰ ਲਿਖਦਾ ਤੁਹਾਨੂੰ ਕਿਹੜਾ ਪਲੇਸ ਵਧੀਆ ਲੱਗਦਾ
ਪਲੇਸ ਤੇ ਬਹੁਤ ਅਮ ਜਿੱਥੇ ਮਰਜ਼ੀ ਚੱਲ ਜਾਔ, ਪਲੇਸ ਤਾਂ ਵਧੀਆ ਹੈ ਹੀ ਹੈ ਵੈਸੇ ਤਾਂ ਪਹਾੜਾਂ ਵੱਲ ਹੀ ਵਧੀਆ ਰਹਿੰਦਾ, ਉਹ ਵੀ ਗਰਮੀ ਦੇ ਮੌਸਮ ਚ
ਨਹੀਂ ਅੱਜ ਕੱਲ੍ਹ ਪਹਾੜਾਂ ਬਾਰੇ ਵੀ ਹੁਣ, ਖਰਾਬ ਹੀ ਹੋਇਦਾ ਆ ਮਾਹੌਲ ਪਹਾੜੀ ਵੀ, ਅੱਜ ਕੱਲ੍ਹ ਪਰੇਸ਼ਾਨ ਹੋਏ ਦੇ ਨੇ
ਆਹੋ ਤੇ ਪਹਾੜੀ ਵੀ, ਓਧਰੋਂ ਦੀ ਆ ਰਹੇ ਨੇ ਪਹਾੜਾਂ ਵੱਲੋਂ ਕਿਉਂਕਿ ਪਹਾੜ ਵੀ ਟੁੱਟ ਰਹੇ ਐ ਨਾ।
ਪਹਾੜ ਵੀ ਟੁੱਟ ਰਹੇ, ਨਾਲੇ ਉੱਧਰ ਦੇ ਨਾਲੇ ਉੱਧਰ ਦੇ ਜਿਹੜੇ ਪਹਾੜੀ ਬੰਦੇ ਵਸੇ ਜੇੜੇ, ਔ ਵੀ ਪਰੇਸ਼ਾਨ ਨੇ
ਇੱਧਰ ਸ਼੍ਰੀਨਗਰ ਵੱਲ, ਉੱਤਰਾਖੰਡ ਵੱਲ ਤੇ ਬਹੁਤ ਠੰਡ ਹੁੰਦੀ ਹੈ ਇਸ ਟਾਈਮ, ਔਥੇ ਤੇ ਅਹ ਗਰਮੀਆਂ ਚ ਗਰਮ ਕੱ ਕੱਪੜੇ ਪਾਉਦੇ ਨੇ
ਹੂ ਹੂ ਗਰਮੀ ਹੈ ਕੀ ਗਰਮ, ਹਾਂਜੀ ਹਾਂਜੀ ਬਦਰੀਨਾਥ ਵਾਧੇ
ਹਾਂਜੀ ਹਾਂਜੀ
ਬੱਚੇ ਨੀ ਗਏ ਤੁਹਾਡੇ, ਕਿਧਰ ਘੁੰਮਣ
ਨਹੀਂ ਬੱਚੇ ਕਿੱਥੇ ਜਾਣਗੇ ਘੁੰਮਣ, ਬੱਚਿਆਂ ਨਾਲ ਹੀ ਜਾਊ ਜਾਊਂਗੀ ਜਦੋਂ ਜਾਊਗੀ ਤਾਂ ਮੈਂ ਪਲਾਨ ਬਣਾਇਆ ਸੀਗਾ, ਲੇਕਿਨ ਫਿਰ ਕੋਈ ਪ੍ਰੋਬਲਮ ਆ ਗਈ, ਇਸ ਕਰਕੇ ਅਸੀਂ ਗਏ ਜਾ ਨਹੀਂ ਪਾਏ
ਹਾਂਜੀ ਹਾਂਜੀ ਅੱ ਅੱਜ ਕੱਲ ਪੋਲਿਊਸ਼ਨ ਬਹੁਤ ਹੋਆ ਦਾ ਐ
ਬਹੁਤ ਜ਼ਿਆਦਾ
ਸਿਹਤਾਂ ਬੰਦਿਆਂ ਦੀ ਮਾੜੀ ਨਹੀਂ ਜੀ ਆਪਾਂ ਗਏ ਹੀ ਵਿੱਚ, ਲੋਕਲ ਹੋ ਆਏ ਸੀ। ਆਪਣਾ, ਸਾਹਾਡੇ ਨੇੜੇ ਹੀ ਪੈਂਦਾ ਪੌਂਟਾ ਸਾਹਿਬ ਇੱਧਰ ਦਾ ਕੀ ਗਯੇ ਸੀ, ਹਾਂਜੀ
ਅੱਛਾ ਪੌਂਟਾ ਸਾਹਿਬ ਵੱਲ ਰਹਿੰਦੇ ਔ।
ਹਾਂਜੀ
ਅੱਛਾ ਅੱਛਾ
ਉੱਤਰੀ ਗਏ ਸੀ, ਬ ਨੇੜੇ ਹੀ ਪੈਂਦਾ ਸਾਡੇ ਘਰ ਤੇ ਪੰਜ ਸੱਠ ਉੱਧਰ ਗਏ ਹੀ ਘੁੰਮਣ ਹਾਂਜੀ ਇੱਕ ਦੋ ਦਿਨ ਦਾ ਟ੍ਰਿਪ ਸੀ, ਹੋ ਕੇ ਆ ਗਏ ਫਿਰ ਵਿੱਚ ਇਹਨਾਂ ਨੇ ਕੀਤਾ ਸੀ
ਹੂ ਅੱਛਾ
ਅੱ ਜ ਤੂ ਵੀ ਘੁੰਮਣ, ਧਰਮਸ਼ਾਲਾ ਨਹੀਂ ਔ ਤੇ ਵੀ ਪੈ ਜਾਂਦਾ ਕੋਈ ਉੱਧਰ ਜਾਵਾਂਗੇ ਬਣਾਵਾਂਗੇ ਉਧਰ ਦਾ ਵੀ ਪਲੈਨ ਬੜਾ ਵਧੀਆ ਏਰੀਆ ਸੁਣਿਆ ਨੂੰ, ਹਾਂਜੀ ਬੜੀ ਵਧੀਆ ਏਰੀਆ
ਮਣੀਕਰਨ ਸਾਹਿਬ
ਮੰਨੀ ਕਰਨ ਸਾਹਿਬ ਮਨੀਕਰਨ ਸਾਹਿਬ ਤੇ ਇੱਕ ਵਾਰ ਹੋ ਆਯਾ ਮੈਂ, ਪਰ ਉਹ ਛੋਟਾ ਸੀ ਤਾਂ ਮੈਂ
ਬੜੀ ਵਧੀਆ ਜੀ ਮੌ ਦੇਸ਼ ਨੂੰ ਪੱਖ ਸਹੂਲਤ ਹਾਂਜੀ ਹਾਂ ਕਨੋਰ ਤ ਗਏ ਸੀ ਬਹੁਤ ਵਧੀਆ ਜਗ੍ਹਾ ਆ
ਹੋਰ ਸੁਣਾਓ ਘਰ ਸਭ ਵਧੀਆ
ਹਾਂਜੀ
ਤੁਸੀਂ ਕਿੰਨਾ ਪੜੀ ਹੋਏ ਹੋ
ਮੈਂ ਗੈਜੂਏਸ਼ਨ ਕੀਤੀ ਦੀਏ
ਵਧੀਆ ਗੱਲ ਹੁਣ ਆਪਣਾ ਹਾਊਸ ਵਾਇਫ ਜਾਂ ਕੁਛ ਕਰਦੇ ਹੋ ਇਸ ਤਰ੍ਹਾਂ
ਨਹੀਂ ਹਲੇ ਤੇ ਹਾਊਸ ਵਾਈਫ ਨ ਆ ਪਹਿਲੇ ਕਰਦੀ ਸੀ ਜੋਬ
ਪਹਿਲੇ ਕਰਦੇ
ਵਡੇ ਆਫਿਸ ਚ ਪ੍ਰੋਪਰਟੀ ਦਾ ਦੇਖਦੇ ਸੀ ਹੁਣ ਨੀ ਤੇ ਹੁਣ ਤੇ ਘਾਰ ਹੀ
ਹੁਣ ਘਰੇਈ
ਆਹ ਸ਼ਰਾਬ ਤੇ ਹਲੇ ਘਰੇ ਹੀ ਆ ਸੋਚਦੇ ਪਏ ਆ ਕੁਛ ਆਪਣਾ ਕਰ ਲਈ ਆ
ਤੇ ਘਰ ਮਤਲਬ ਬਿਜਨਸ ਵਗੈਰਾ ਕਰਦੇ ਨੇ
ਨਹੀਂ ਹਸਬੈਂਡ ਵੀ ਜੋਬ ਕਰਦੇ ਨੇ ਉਹ ਵੀ ਪ੍ਰਾਈਵੇਟ ਜੋਬ ਹੈ ਉਹਨਾਂ ਦੀ ਵੀ
ਅੱਜ ਕੱਲ ਨੇਚਰ ਬਹੁਤ ਖ਼ਰਾਬ ਹੋਇਆ ਹਾਂਜੀ ਬਸ ਫਾਦਰ ਸਾਹਿਬ ਦਾ ਥੋੜਾ ਜਿਹਾ ਬਿਜਨਸੋਟਾ ਜਹਾ ਆਪਣਾ, ਤੇ ਮਾਤਾ ਹੋਣੀ ਹਾਊਸ ਵਾਈਫ ਨੇ
ਅੱਛਾ
ਪਹਿਲੇ ਪਹਿਲੇ ਥੋੜੀ ਜਿਹੀ ਸਟਿਚ ਵਗੈਰਾ ਸਟੀਿਚਿੰਗ ਵਗੈਰਾ ਕਰਦੇ ਸੀ ਹੁਣ ਨੀ ਕਰਦੇ ਹੁਣ ਕਰੀ ਨੀ ਜਾਂਦੀ
ਆ ਤਾਂ ਹੈ ਖੈਰ ਏਜ ਵੀ ਹੋ ਜਾਂਦੀ ਆ
ਹਮ
ਹੋਰ ਬਾਕੀ ਭੈਣ ਭਰਾ
ਬਾਹ ਇੱਕ ਭੈਣ ਆ ਉਹ ਆਪਣਾ ਉਹ ਵੀ ਪੜਦੀ ਵੀ ਹੈ ਪਲੱਸ ਟੂ ਪਾਸ ਆਊਟ ਕੀਤੀ ਹੋਣੇ ਉਹਨੇ
ਅੱਛਾ
ਉਨੂੰ ਵੀ ਹੁਨ ਕੋਲੇਕ ਪਾਣਾ
ਠੀਕ ਹੈ
ਚੰਗਾ ਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ ਜੀ ਬਹੁਤ
ਠੀਕ ਹੈ ਜੀ ਬਹੁਤ ਵਧੀਆ ਸ਼ੁਕਰੀਆ ਤੁਹਾਡਾ
ਹਾਂਜੀ ਸਤਿ ਸ੍ਰੀ ਅਕਾਲ ਜੀ
ਠੀਕ ਹੈ ਸਤਿ ਸ੍ਰੀ ਅਕਾਲ ਹਾਂ ਜੀ